ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ
ਵਆ ਜੀ ਤੁਸੀਂ ਦੱਸੋ
ਬਸ ਵਧੀਆ ਹੋਰ ਨਾਸ਼ਤਾ ਵਗੈਰਾ ਹੋਗ ਗਿਆ
ਹਾਂਜੀ
ਹਾਂਜੀ ਗਰਮੀ ਦਾ ਮੌਸਮ ਕੀ ਹੈ ਉਸ ਸਾਈਡ ਮੌਸਮ ਠੰਡਾ ਹੈ ਕਿ ਧੁੱਪ ਹੈ
ਧੁੱਪ ਹੈ ਇੱਥੇ ਤਾਂ ਬਹੁਤ ਗਰਮੀ ਆ
ਸਾਡੇ ਇ ਇਥੇ ਬਹੁਤ ਜਿਆਦਾ ਗਰਮੀ ਹੈ ਹੋਰ ਸੁਣਾਓ ਜੀ ਅੱਜ ਕੱਲ ਟੈਕਨੋਲੋਜੀ ਦੇ ਬਾਰੇ ਤੁਹਾਨੂੰ ਪਤਾ ਕਿੰਨੀ ਸਾਰੀ ਟੀ ਆਈ ਵਗੈਰਾ ਆ ਗਏ ਨੇ ਹਨਾ ਸਾਨੂੰ ਕਿੰਨੀ ਹੈ ਵਗੈਰਾ ਹੋ ਜਾਂਦੀ ਹੈ ਜਿਵੇਂ ਹੁਣ ਤੁਸੀਂ ਦੇਖੋਸੀਂ ਪਹਿਲਾਂ ਫੋਟੋਆਂ ਵਗੈਰਾ ਸਾਨੂੰ ਹੁੰਦਾ ਸੀ ਕਿਸੀ ਫੋਟੋ ਖਿਚਵਾਉਣੀ ਹੈ ਅਸੀਂ ਪਹਿਲਾਂ ਮੈਂ ਮੈਂ ਵਗੈਰਾ ਕਰਨਾ ਕੱਪੜੇ ਵਗੈਰਾ ਪਾਣੇ ਇੱਕ ਡੇਢ ਘੰਟਾ ਉਹ ਖਰਾਬ ਹੋਣਾ ਉਸ ਤੋਂ ਬਾਅਦ ਅਸੀਂ ਕੀ ਕਹਿੰਦੇ ਨੇ ਫਿਰ ਜਾਣਾ ਫੋਟੋ ਸ਼ੂਟ ਕਰਵਾਾਨ ਕਿਧਰੇ ਹੋਰ ਟਾਈਮ ਵੇਸਟ ਹੋਣਾ ਫਿਰ ਦੋ ਦਿਨ ਬਾਅਦ ਫੋਟੋ ਮਿਲਣੀ ਹੈ। ਜਾਂ ਤਿੰਨ ਦਿਨ ਬਾਅਦ ਫੋਟੋ ਮਿਲਦੀ ਹੁੰਦੀ ਸੀ। ਬਟ ਹੁਣ ਹੁਣ ਪਤਾ ਹੋਇਆ ਹੋਣਾ ਹੁੰਦਾ ਕਿ ਏ ਆਈ ਤੇ ਆਪਣੀ ਪਿੱਕ ਪਾਓ ਜਿਹੜੇ ਮਰਜ਼ੀ ਉਹਨੂੰ ਕੱਪੜੇ ਉਹਨੂੰ ਬੋਲ ਦ ਉਹ ਪੰਜ ਮਿੰਟ ਚ ਸਾਹਾਡੀ ਫੋਟੋ ਰੈਡੀ ਕਰ ਦਿੰਦਾ ਹੈ ਕੁਛ ਲੁੱਕ ਵੀ ਤਾਂ ਨੀ ਅੱਛੀ ਕਰਦਾ ਹੈ ਨਾ ਮਤਲਬ ਜਿਵੇਂ ਸਾਡੀੇ ਅਗਰ ਸਕਿੰਨ ਡਾਰਕ ਤੇ ਉਹ ਬਿਲਕੁਲ ਬਰਾਈਟ ਕਰ ਦਿੰਦਾ ਹੈ ਕੁਛ ਪਿੰਪਲ ਹੈ ਤੇ ਬਿਲਕੁਲ ਸਕਿਨ ਕਲੀਨ ਕਰ ਦਿੰਦਾ। ਪਹਿਚਾਣ ਚ ਨੀ ਆਉਂਦੀ ਹੈ ਬਹੁਤ ਜੀ ਆ ਬਹੁਤ ਅੱਛੀ ਪਿੱਛੇ ਸੁਣਿਆ ਸੀ ਇੰਸਟਾਗਰਾਮ ਤੇ ਲੋਕ ਨੇ ਸਾੜੀਆ ਪਾ ਕੇ ਕਿਤਨੀਆਂ ਫੋਟੋਆਂ ਕਲਕ ਕੀਤੀਆਂ ਸੀ ਏ ਆਈ ਵੱਲੋਂ। ਕੋਈ ਬਲੱਕ ਪਾ ਰਿਹਾ ਆ ਕੋਈ ਵਾਈਟ ਪਾ ਰਿਹਾ ਕੋਈ ਸਕਾਈ ਬਲੂ ਪਾ ਰਿਹਾ ਬੜਾ ਲੋਕਾਂ ਨੇ ਟਰੈਂਡ ਚਲਾਇਆ ਸੀ ਉਸ ਚੀਜ਼ ਦਾ
ਸਹੀ ਗੱਲ ਆ। ਬਾਂਲਾ ਚੱਲ ਰਿਹਾ ਏ ਆਈ ਆਈ। ਤਾਂ ਬਟ ਤੁਹਾਨੂੰ ਕੀ ਲੱਗਦਾ ਵੀ ਆਸ ਸਹੀ ਆ ਵੀ ਮਤਲਬ ਨੁਕਸਾਨ ਨੀ ਇਹਦਾ ਕੋਈ ਵੀ ਆਪਦੀ ਪਿਕਚਰ ਸ਼ੇਅਰ ਕਰ ਰਹੇ ਹਾ ਅਸੀ ਹੂੰ
ਇਹ ਨੁਕਸਾਨ ਵੀ ਹੈ ਦੇਖੋ ਕਈ ਕਈ ਹੁੰਦੇ ਨਾ ਮਤਲਬ ਉਹ ਮਤਲਬ ਕੀ ਇਕ ਦਮ ਜੋ ਸਾਨੂੰ ਨਹੀਂ ਕਰਨੀ ਚਾਹੀਦੀ ਹੈ ਉਹੋ ਜਿਹੀ ਸਾਡੀ ਪਿੱਕ ਬਣਾ ਕੇ ਨਾ ਸ਼ੇਅਰ ਕਰ ਦਿੰਦੇ ਆ। ਤੈਨੂੰ ਡੱਰ ਹੀ ਲੱਗਦਾ ਏ ਆਈ ਤੋਂ ਪਿਕਚਰ ਬਣਵਾਣ ਚ ਵੀ ਆ ਤੇ ਫੇਰ ਲੋਕੀ ਦੇਖਦੇ ਕਿ ਹਾਂ ਲੋਕਾਂ ਨੇ ਪਾਈ ਹੈ ਸਾਨੂੰ ਕੁੱਛ ਨੀ ਹੁੰਦਾ ਲੋਕੀ ਪਾ ਰਹੇ ਹੈ।
ਹਾਂਜੀ। ਬਟ ਤਾਂ ਮੈਂ ਨੀ ਬਣਾਈ ਤੁਸੀਂ ਬਣਾਈ ਕਦੀ
ਹ ਮੈਂ ਦ ਬਣਾਈ ਸੀ ਜੂਨ ਚ ਬਣਾਈ ਸੀ।
ਅੱਛਾ
ਹੂੰ ਹੂੰ
ਹੋਰ ਤੁਸੀਂ ਕਰ ਲਿਆ ਫਿਰ ਨਾਸ਼ਤਾ ਵਗੈਰਾ।
ਹਾਂਜੀ ਅਸੀਂ ਨਮਸ ਬੈਠੀ ਮੇਰੀ ਛੋਟੀ ਬੀਦੀ ਆ ਮਨੂੰ ਬੋਲਦੇ ਨਾਲ ਕਹਿੰਦੀ ਮੰਮਾ ਤਰੀ ਨਾਲ ਰ ਮੈਂ ਆਪਣੇ ਬਾਪ ਕਦੇ ਚ ਨਾ ਲੂੰਗੀ
ਅੱਛਾ।
ਹਾਂਜੀ ਦੇਖੋ ਨਾ ਪਤਾ ਕੀ ਟੈਕਨੋਲੋਜੀ ਅੱਛੀ ਵੀ ਹੈ ਤੇ ਗ਼ਲਤ ਵੀ ਆ ਹੁਣ ਦੇਖੋ ਜਿਵੇਂ ਕਿ ਕਈ ਬੰਦੇ ਹੈਗੇ ਆ ਜੋ ਮਤਲਬ ਜਿਨਾਂ ਨੇ ਡਿਗਰੀਆਂ ਕੀਤੀ ਦੀ ਆ ਉਹ ਘਰ ਬੈਠੇ ਦੇ ਉਹਨਾਂ ਨੇ ਜਗ੍ਹਾ ਮਸ਼ੀਨਾਂ ਨੇ ਲੈ ਲਈ ਹੈ।
ਹਾਂਜੀ ਹਾਂ ਕੰਮ ਵੀ ਬਹੁਤ ਘੱਟ ਹੋ ਗਿਆ ਇਹ ਆਈ
ਜੀ
ਹਮ
ਹਾਂਜੀ
ਕਰਦੇ ਤੇ ਲੋਕਾਂ ਨੂੰ ਘੱਟ ਕੇ ਲਗਾਦੇ ਆ ਆਪਣੇ ਕੰਮ ਵੀ ਤੇ ਗ੍ਰੈਜੂਏਸ਼ਨ ਕੀਤੀ ਵੀ ਹੈ ਕਈਆਂ ਨੇ ਬਚਾਰੇ ਘਰ ਬੈਠੇ ਆ ਕੰਮ ਹੀ ਨੀ ਹੈ
ਹਾਂਜੀ ਇਹ ਤਾਂ ਹੈ
ਜੀ ਸੀਂ ਫੋਨ ਤੋਂ ਆਪਣੀ ਟਿਕਟ ਬੁੱਕ ਕਰੋ ਜਾਣ ਦੀ ਲੋੜ ਹੀ ਨ ਹੈ ਲਾਈਨ ਦੀ ਲੋੜ ਹੀ ਨੀ ਹੈ
ਹਾਂ ਅੱਜ ਕੱਲ ਸਾਰਾ ਔਨਲਾਈਨ ਹੋ ਗਿਆ ਨਾ ਕੰਮ
ਬਿਲਕੁਲ ਜੀ ਨਾ ਹੀ ਕੱਪੜਿਆਂੀ ਮਸ਼ੀਨ ਹੈ ਸੀ ਹੁਣ ਭਾਂਡਿਆਂ ਵਾਲੀ ਵੀ ਆ ਗਈ ਹੈ ਉਚੇ ਭਾਂਡੇ ਪਾਓ ਡਿਸ਼ ਵਾਸ਼ਰ ਬਹੁਤ ਆਪਣੇ ਆਪ ਵਿੱਚ ਭਾਂਡੇ ਮਾਂਜੇ ਜਾਂਦੇ ਹੈ ਜਿਹ ਪੱਲੇ ਲੋਕੀ ਲੇਡੀਜ਼ਾਂ ਭਾਂਡੇ ਲਗਵਾਉਂਦੇ ਸੀ ਜਾਂ ਖੁਦੀ ਭਾਂਡੇ ਮਾਂਜਣਾ ਜ਼ਿਆਦਾ ਤਾਂ ਲੋਕੀ ਠੀਕ ਵੀ ਰਹਿੰਦੇ
ਹਾਂਜੀ ਆਲਸ ਵੀ ਔਰ ਬਿਮਾਰੀਆਂ ਵੀ ਬਹੁਤ ਲੱਗ ਰਹੀਆਂ ਨੇ ਕਿਉਂਕਿ ਕੰਮ ਹੁੰਦਾ ਨੀ ਕੋਈ ਹੈ ਨਾ ਰੋਟੀ
ਹਾਂਜੀ। ਹਾਂਜੀ।ਹਾਂਜੀ ਵੀ ਨੌਕਰੀ ਅੱਜ ਕੱਲ ਅਲੈਕਸਾ ਚੱਲ ਰਹੀ ਹੈ ਤੁਸੀਂ ਦੇਖਿਆ ਹੋਏਗਾ ਚਲੋ ਬਜ਼ੁਰਗਾਂ ਵਾਸਤੇ ਠੀਕ ਹੈ ਮਤਲਬ ਵਿਚਾਰੇ ਉੱਠ ਨਹੀਂ ਪਾਂਦੇ ਹੈ ਗੋਡੇ ਪੀੜ ਹੈ ਜਿਹਨਾਂ ਦੇ ਘਰ ਕੋਈ ਹੋਰ ਹੈ ਨੀ ਹੈ ਪਰ ਸ਼ਾਮ ਨੂੰ ਜਦੋਂ ਜਾਂਦੇ ਹੈ
ਉਹਨਾਂ ਲਈ ਤਾਂ ਠੀਕ ਆ
ਬਹੁਤ ਅੱਛੀ ਚੀਜ਼ ਹੈ ਉਹ ਜੋ ਮਤਲਬ ਠੀਕ ਹੈ ਅੱਛੀ ਮਤਲਬੇ ਉਮਰ ਉਹਨਾ ਦੀ ਹੈਗੀ ਹੈ ਏਡੀਅਟ ਨੇ ਉਹ ਯੂਜ ਕਰ ਰਹੇ ਹੈ।
ਸਹੀ ਗੱਲ ਆ। ਅੱਜ ਕੱਲ ਆ ਹਾਂ ਨਿਊ ਜਨਰੇਸ਼ਨ ਜਿਆਦਾ ਵਧੀਆ ਹੈ ਨਾ ਪੁਰਾਣੇ ਤਾਂ ਚਲੋ ਫੇਰ ਵੀ
ਆਨੂੰ ਕਹਿੰਦੇ ਸਾਡੇ ਕੋਲ ਨੀ ਹੁੰਦੇ ਇਹ ਰੱਫੜ ਅਸੀਂ ਆਪੇ ਹੀ ਕਰ ਰਨਾ ਉਹਨੂੰ ਬੋਲਾਂਗੇ ਮੈਨੂੰ ਤੁਸੀਂ ਆਪੇ ਕਰ ਰਹੇਵਾਂਗੇ
ਹਾਂਜੀ ਬਹੁਤ ਕੁਛ ਚੇਂਜ ਕਰਤਾ ਹੈ।ਪਹਿਲੇ ਪੜ੍ਹਨ ਅੱਜ ਕੱਲ ਤਾਂ ਸਾਰਾ ਕੁਛ ਯੂਟਿਊਬ ਤੇ ਵੀ ਪਿਆ ਹੈ ਸਾਰਾ ਕੁਛ ਹੈ ਨਾ ਪੜ੍ਹਾਈ ਵੀ ਲੈ ਲਓ ਜਿਵੇਂ ਮਰਜੀ ਕੁਛ ਵੀ ਦੇਖਣਾ ਅਸੀਂ ਹਨਾ ਕੁਛ ਸਟੀਚਿੰਗ ਵੀ ਕਰਨੀ ਆ ਕੋਈ ਡਿਜ਼ਾਇਨ ਦੇਖ ਖਣਾ ਕੁਛ ਵੀ ਲਾ ਲੋੋ ਹਨਾ ਕੁਛ ਆ ਕੋਈ ਡਿਸ਼ ਬਣਾਉਣੀ ਹੈ। ਉਹ ਵੀ ਇੰਟਰਨੈਟ ਤੇ ਹੈਗਾ ਈ ਆ ਸਾਰਾ ਕੁਛ ਅਵੇਲੇਬਲ ਆ ਹੁਣ ਤ ਪਹਿਲੇ ਨੀ ਹੁੰਦਾ ਸੀ ਹੁਣ ਤਾਂ ਸਾਰਾ ਕੁਛ
ਕਿਉਂਕਿ ਟਿਊਸ਼ਨ ਵੀ ਘੱਟ ਲਗਵਾਉਂਦੇ ਮੰਮਾ ਯੂਿਬ ਨੂੰ ਜਿਹੜਾ ਚੈਪਟਰ ਨੀ ਸਮਝ ਆ ਰਿਹਾਆ ਚੈਪ ਯੂਿਬ ਯੂਿ ਚ ਦੇਖ ਲਾਂਗੇ ਉੱਥੋਂ ਪੜ ਲਾਂਗੇ । ਕੱਲੇ ਬੱਚੇ ਟਿਊਸ਼ਨ ਨਾਲ ਲਾ ਕੇ ਉਂਦੇ ਸੀ ਟਿਊਸ਼ਨ ਜਾਣਾ ਕਿ ਉਹ ਕੋ ਚੈਪਟਰ ਆਉਂਦੇ ਨੀ ਸੀ ਲੋਕੀ ਫੋਨ ਵੀ ਬਹੁਤ ਘੱਟ ਯੂਜ ਸਾਡੇ ਕਿ ਅੱਜ ਕੱਲ ਦੇਖੋ ਲੋਕੀ ਹੁਣ ਇੰਨਾ ਹੀ ਸਾਰੇ ਦਿਨ ਫੋਨ ਯੂਜ ਕਰਦੇ ਆ
ਸਹੀ ਗੱਲ ਆ
ਬੱਚੇ ਦੇ ਹੱਥ ਰੋਟੀ ਤਾਂੱਕ ਨ ਖਾ ਕਹ ਸਾਰੀ ਤਿਆਰੀ ਬੀਜਦੀ ਲੱ ਲੱ ਕਦੋਂਧ ਰਾਤ
ਹਾਂ ਜੇ ਫੋਨ ਨਾ ਯੂਜ ਕਰੀਏ ਤਾਂ ਏਦਾਂ ਲੱਗਦਾ ਦਾ ਵੀ ਯਾਰ ਕੁਛ ਮਿਸੀਂਗ ਆ
ਹਾਂ ਦੇਖ ਵੱਡਾ ਹੋਊਗਾ ਟਾਈਮ ਨੀ ਬੀਤਿਆ
ਹਾਂਜੀ
ਅੱਛਾ ਲੱਗਦਾ
ਫੋਨਾਂ ਨੇ ਬਹੁਤ ਲਾਈਫ ਚੇਂਜ ਕਰ ਦਿੱਤੀ ਆ ਪਹਿਲਾਂ ਤਾਂ ਨੀ ਹੁੰਦੇ ਸੀ ਬਟ ਹੁਣ ਤਾਂ ਤਰ੍ਹਾਂ ਤਰ੍ਹਾਂ ਦੇ ਫੋਨ ਵੀ ਨੇ
ਮੈਂ ਮਸੀ ਸੀ ਇੰਟਰ ਤੋਂ ਬਾਅਦ ਪਾਪਾ ਨੂੰ ਡੈਡੀ ਹੁਣ ਤਾਂ ਫੋਨ ਲੈ ਦੋ ਅਸੀਂ ਇੰਟਰ ਪਾਸ ਕਰ ਲਿਆ ਆ ਤਾਂ ਡੈਡੀ ਕਿੇ ਫੋਨ ਦੇ ਬਾਰੇ ਸੋਚਦੇ ਸੀ ਕਿ ਹਾਂ ਚੱਲ ਸੋਚਦਾ ਵਾ ਫਿਰ ਲੈ ਕੇ ਜਾਦਾ ਪਰ ਹੁਣ ਤੇ ਨਿੱਕੇ ਨਿੱਕੇ ਬੱਚਿਆਂ ਕੋਲ ਫੋਨ ਆਗਾ ਆ ਪੂਰਾ ਫੋਨ ਚੁਲਾ ਲੈਂਦੇ ਹੈ ਮੇਰੀ ਬੇਟੀ ਆ ਤਿੰਨ ਸਾਲ ਦੀ ਉਹ ਪੂਰਾ ਉਹਨੂੰ ਵੀਡੀਓ ਕੋਲ ਆਇ ਨਾ ਕਿਸੇ ਵਟਸਪ ਤੇ ਉੱਥੇ ਇੱਕਮੋਜੀ ਵਗੈਰਾ ਸਿਸਟਮ ਹੁੰਦਾ ਆ ਆਪਣੇ ੇਸ ਲਗਾਉਂਦਾ ਉਹ ਸਭ ਲਗਾ ਕੇ ਦਿਖਾਂਦੀ ਹੈ ਮਾਸੇ ਦੇਖੋ ਮੈਨੂੰ ਕੀ ਲਗਾਇਆ ਮੈਂ
ਮੈਨੂੰ ਆਪ ਆਪ ਗ੍ਰੈਜੂਏਸ਼ਨ ਦੇ ਮਿਲਿਆ ਸੀ ਮੈਂ ਖੁਦ ਨਹੀਂ ਲਿਆ ਸੀ ਕਦੇ ਕਿਉਂਕਿ ਆਹ ਕਰੋਨਾ ਆ ਗਿਆ ਸੀ ਫਿਰ ਤਾਂ ਕਰਕੇ ਫੇਰ ਉਦੋਂ ਲਿਆ ਸੀ ਮੈਂ ਹਮ
ਤ ਬ
ਫਿਰ ਲੋੜ ਹੋ ਗਈ ਸੀ ਕਿਉਂਕਿ ਹਨਾ ਸਾਰਾ ਕੁਛ ੂੰ ਨਲਾਈਨ ਆਦਾ ਬੱਚਿਆਂ ਦਾ ਕੰਮ ਵਗੈਰਾ ਸਾਰਾ ਕੁਛ ਹੋਨਾ ਹੀ ਨੀ
ਹਾਂਜੀ ਕਿਸੇ ਨੂੰ ਉਸ ਨਾਲ ਅੱਛਾ ਆ ਪਰ ਇਹਦਾ ਇੱਕ ਯੂਜ਼ ਇਹ ਵੀ ਅੱਛਾ ਆ ਕਿ ਪਹਿਲੇ ਲੋਕੀ ਨਾ ਕੀਦੇ ਨੇ ਬਹੁਤ ਦਿਨਾਂ ਬਾਅਦ ਆਪਣੀ ਮਤਲਬ ਕਿੱਧਰ ਬੇਟੀ ਵਿ ਆਈ ਦੀ ਹੋਏ ਹੋਰ ਦਾ ਫੈਮਿਲੀ ਮੈਂਬਰ ਰਹਿੰਦਾ ਹੋਵੇ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਸੀ ਕਿ ਪਹਿਲੇ ਉਹਨਾਂ ਨੂੰ ਚਿੱਠੀ ਪਾਓ ਤੇ ਫਿਰਰ ਉਹਨਾਂ ਕੋਲ ਕਦੋਂ ਪਹਚੇਗੀ ਫਿਰ ਰਿਪਲਾਏ ਕਦੋਂ ਹੁਣ ਤੇ ਚ ਮਹਿਮਾਨ ਨੀ ਲੱ ਦੋ ਮਿੰਟ ਵੀਡੀਓ ਕਾਲ ਕਰ ਲਈ
ਸਹੀ ਗੱਲ ਆ
ਹਮ
ਹਾਂ ਆਹ ਚੀਜ਼ ਤਾਂ ਵਧੀਆ ਹੈ ਹੁਣ ਵੀ ਅਸੀਂ ਕੁਛ ਵੀ ਕਰ ਸਕ ਸਕਦਾ ਹਨਾ ਕੋਲ ਕਿਸੇ ਨੂੰ ਵੀ ਕਰ ਸਕਦੇ ਆ। ਵੀ ਜਿੰਨੀ ਮਰਜ਼ੀ ਦੇਰ ਕਰੋ ਵੀ ਕੋਈ ਪਹਿਲਾਂ ਤਾਂ ਚਲੋ ਪੈਸੇ ਕੱਟ ਤੇ ਸੀ ਹਨਾ। ਹੁਣ ਤਾਂ ਕੋਲਿੰਗ ਵਗੈਰਾ ਜੇ ਅਨਲਿਮਿਟਿਡ ਹੋ ਗਿਆ। ਸਾਰਾ ਕੁਛ
ਹੋਇਆ ਫੇਰ ਥ੍ਰੀ ਜ ਹੋਇਆ ਫੋਰ ਹੁਣ ਫਾਈਵ ਜੀ ਹੁਣ ਸਿਕਸ ਜੀ ਤਿਆਰੀ ਹੈ।
ਸਹੀ ਹੈ ਨਾ। ਵੱਧਦੀ ਜਾਊਗੀ ਇਹ। ਤਾਂਹ
ਅੱਛਾ, ਬਸ। ਅੱਛਾ ਹੁਣ ਜਿਵੇਂ ਲੋਕੀ ਆਪਣੇ ਕੁੜੀਆਂ ਦੇ ਵਿਆਹ ਦੂਰ ਕਰ ਦਿੰਦੇ ਆ ਤੇ ਲੋਕੀ ਚਲੋ ਕਿਸ ਟਾਈਮ ਹੁੰਦਾ ਹੈ ਕਿ ਮਾਂ ਬਾਪ ਨੂੰ ਮਿਲ ਨਾ ਮਨ ਕਰਦਾ ਹੈ ਬੰਦਾ ਨੀ ਜਾਂ ਬੰਦਾ ਵੀਡੀਓ ਕਾਲ ਤੇ ਗੱਲ ਹੋ ਜਾਂਦੀ ਹੈ। ਤਾਂ ਵੀ ਇਹ ਹੁੰਦਾ ਹੈ ਕਿ ਹਾਂ ਠੀਕ ਹੈ, ਕਿਸੇ ਦੁੱਖ ਹੈ ਕਿਸੇ ਸੌਖਾ ਤਾਂ ਬੰਦਾ ਕਾਲ ਕਰਕੇ ਦੇਖ ਸਕਦਾ ਆ ਮੈ ਕਰ ਸਕਦਾ ਆ। ਇਹ ਚੀਜ਼ ਬੜੀ ਅੱਛੀ ਆ। ਹਾਂਜੀ।
ਹਾਂ, ਮੈਨੂੰ ਵੀ ਆਹ ਚੀਜ਼ ਵਧੀਆ ਲੱਗਦੀ ਆ ਵੀ ਹਾਂ ਵੀ ਅਸੀਂ ਪੁੱਛ ਸਕਦੇ ਹਾਂ। ਹੈਨਾ ਜੇ ਜੀ ਨਹੀਂ ਲੱਗ ਰਿਹਾ। ਜੇ ਨਹੀਂ ਜਾ ਸਕਦੇ ਅਸੀਂ ਗੱਲ ਕਰ ਸਕਦੇ ਹਾਂ।
ਹੁਣ ਕਿੰਨੇ ਦੇਖਨਾ ਲੋਕ ਪੈਦਲ ਚੱਲਦੇ ਸੀ। ਹੁਣ ਲੋਕੀ ਤੇ ਕਹਿੰਦੇ ਇਹਨਾਂ ਨੂੰ ਬਹੁਤ ਲੰਬਾ ਟੂਰ ਲੱਗਦਾ ਹੈ ਕਿ ਹਾਏ ਕਦੋਂ ਆਊਗਾ, ਕਦੋਂ ਆਊਗਾ। ਹਾਂਜੀ।
ਲੱਗਦਾ ਹੈ। ਹੋਰ ਗਰਮੀਆਂ ਚ ਤਾਂ ਵੈਸੇ ਵੀ ਨਾ ਦਿਨ ਇੱਕ ਤਾਂ ਲੰਬੇ ਹੁੰਦੇ ਨੇ ਹੋਰ ਨੀ ਜੀਅ ਕਰਦਾ ਕੁਛ ਕਰਨ ਦਾ।
ਅੰਦਾ ਜੀਅ ਨੀ ਕਰਦਾ ਚ ਬਸ ਗਰਮੀ ਪਾਣੀ ਦੇਈ ਜਾਓ, ਪਾਣੀ ਦੇਈ ਦਓ ਬਸ ਇੰਨਾ ਦੇਣਾ ਪਾਣੀ ਦੇ ਦੋ ਬਸ। ਪਾਣੀ ਪੀ-ਪੀ ਕੇ ਟੇਡ ਆਫਰ ਜਾਂਦਾ ਆ।
ਤੇ ਭੁੱਖ ਵੀ ਨੀ ਲੱਗਦੀ। ਵੀ ਕੁਛ ਖਾਈਏ ਵੀ।
ਹਾਂਜੀ। ਬਸ ਐ ਹੁੰਦਾ ਵੀ ਪਾਣੀ ਮਿਲੀ ਜਾਏ ਫੋਨ ਹੋਵੇ ਨਾਲ ਤੇ ਬਸ ਸਕਰੋਲਿੰਗ ਸਕ੍ਰੋਲਿੰਗ ਕਰੀ ਚਲੋ।
ਉੱਠ ਕੇ ਰੋਟੀ ਬਣਾ ਜਾਂ ਕੋਈ ਕੰਮ ਕਰ ਜਿਹੜਾ ਵੇਖੇ ਕੋਈ ਆਪੇ ਕਰ ਲੈ ਹੁਣ। ਗਰਮੀ ਹੈਗੀ ਕੰਮ ਨਾ ਕਹਿ, ਐਵੈਂ ਹੁੰਦਾ ਏ।
ਹਾਂਜੀ
ਚਾਵਲ ਬਣਾ ਕੇ ਛੁੱਟੀ ਕਰ ਬੜਾ ਜਿਹੜੀ ਚੀਜ਼ ਆਸਾਨੀ ਬਣਦੀ ਹੈ
ਹਾਂਜੀ ਹਾਂਜੀ ਇਹ ਤਾਂ ਹੈ ਕਿਉਂਕਿ ਮੀਂਹ ਵੀ ਨੀ ਪੈ ਰਿਹਾ ਨਾ ਤਾਂ ਕਰਕੇ ਬਹੁਤ ਗਰਮੀ ਹੋਈ ਹੋਈ ਆ
ਮੀਂਹ ਆਇਆ ਸੀ ਇੱਕ ਵਾਰੀ ਮੀ ਦਸ ਮਿੰਟ ਹੀ ਆਇਆ ਫਿਰ ਬਸ ਦਸ ਮਿੰਟ ਮੀਂਹ ਓਲੇ ਤੇ ਦਸ ਮਿੰਟ ਨਹੀਂ ਆਇਆ ਉਸ ਤੋਂ ਬਾਅਦ ਮੇਰਾ ਨਾਮ ਨਿਸ਼ਾਨ
ਇੱਥੇ ਤਾਂ ਆਇਆ ਹੀ ਨਹੀਂ ਪਤਾ ਨੀ ਕੀ ਹੋ ਰਿਹਾ ਇੰਨੀ ਗਰਮੀ ਆ ਨਾ ਬਹੁਤ ਜਿਆਦਾ ਵੀ ਬਾਹਰ ਵੀ ਜੇ ਬੰਦਾ ਸੋਚੇ ਨਾ ਵੀ ਪੰਜ ਮਿੰਟ ਬਾਹਰ ਖੜੇ ਹੋ ਜੇ ਫੋਨ ਛੱਡ ਕੇ ਵੀ ਬਾਹਰ ਦੇਖ ਜਮੀ ਹੀ ਨਹੀਂ ਖੜਾ ਜਾਂਦਾ
ਅੱਛਾ ਅੱਛਾ ਨਹੀਂ ਇੱਥੇ ਮੀਂ ਹੀ ਕਹਿੰਦਾ ਨੇ ਇੱਕੋ ਵਾਰੀ ਆਇ ਦਸ ਮਿੰਟ ਦੀ ਬਸ ਉਵੇਂ ਸ਼ਾਮ ਦੀ ਤੂਫਾਨ ਵਗੈਰਾ ਚੱਲਦੇ ਆਦੇ ਵਗੈਰਾ ਆਉਂਦੀ ਹੈ ਹਵਾ ਵਗੈਰਾ ਪਰ ਸਵੇਰ ਤੱਕ ਉਹ ਵੀ ਉੱਡ ਜਾਂਦੀ ਹੈ
ਅੱਛਾ
ਦੁਪ ਜਾਂਦੀ ਹੈ ਫਿਰ ਸ਼ਾਮ ਉਹੀ ਮੌਸਮ ਚਇ ਕਿ ਰਾਤੀ ਕੂਨਰ ਵਗੈਰਾ ਲਗਾਉਣ ਦੀ ਕਦੀ ਕਦੀ ਲੋੜ ਨੀ ਪੈਂਦੀ ਹੈ
ਹਾਂਜੀ
ਠੀਕ ਹੈ ਤ ਗੱਲ ਕਰਕੇ ਮੈਨੂੰ ਬੜਾ ਅੱਛਾ ਲੱਗਾ
ਮੈਨੂੰ ਵੀ ਬਹੁਤ ਵਧੀਆ ਲੱਗਿਆ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ